ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਕੀ ਹਾਲ ਹੈ ਬਸ ਬਸ ਠੀਕ ਹੈ ਜੀ ਹੋਰ ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ ਹੈ
ਹਾਂਜੀ ਵਧੀਆ ਸਬ ਤੁਸੀਂ ਸੁਣਾਓ ਤੁਹਾਡੇ ਘਰ ਪਰਿਵਾਰ
ਹਾਂਜੀ ਇੱਥੇ ਵੀ ਸਭ ਵਧੀਆ ਜੀ ਤੇ ਹੋਰ ਬਸ ਠੀਕ ਹੈ ਬਸ ਬੈਠੇ ਹੋਏ ਸੀ ਵੇਲੇ ਤੁਸੀਂ ਕੀ ਕਰਦੇ ਪਏ ਹੋ
ਅਸੀਂ ਬਸ ਉਹਨੇ ਬਸ ਗੁਰਪੁਰਬ ਜੇਆ ਹੈਗਾ ਸੀ ਗੁਰਦੁਆਰੇ ਹੋ ਕੇ ਆਇਆ ਸੀ ਹੁਨੇ ਮੈਂ
ਅੱਛਾ ਜੀ ਜਾ ਆਏ ਓ ਅੱਛਾ ਚਲੋ ਬੋਤ ਵਧੀਆ ਗੱਲ ਹੈ ਗੁਰੂ ਘਰ ਜਾਏਗਾ ਤਾਂ ਹਾਂਜੀ ਅੱਜ ਕਿੱਦਾਂ ਯਾਦ ਕੀਤਾ ਤੁਸੀਂ
ਬਸੋਂ ਬੱਚੇ ਟੀ ਵੀ ਬੜਾ ਵੇਖਦੇ ਸੀ ਮੈਂ ਕੁੱਛ ਸਲਾਹ ਲਵਾਂ ਕੀ ਕਰੀਏ ਇਹਨਾਂ ਦਾ ਬਈ ਸਾਰ ਦਿਨ ਟੀ ਵੀ ਤੇ ਲੱਗੇ ਰੈਂਦੇ ਨੇ ਸਾਰੇ
ਬਸ ਅੱਜ ਕੱਲ੍ਹ ਬੱਚਿਆਂ ਦਾ ਏਹੀ ਹਾਲ ਹੈਗਾ ਜਾਂ ਤਾਂ ਮੋਬਾਇਲ ਦੇ ਦੋ ਜਾਂ ਟੀ ਵੀ ਲਗਾ ਕੇ ਦੇ ਦੋ ਦੋਨਾਂ ਚ ਇੱਕ ਚੀਜ਼ ਇਹਨਾਂ ਨੂੰ ਚਾਈਦੀ ਚਾਈਦੀ ਹੈ ਹਟਦੇ ਹੀ ਨਹੀਂ ਹੈ ਬੱਚੇ ੇ ਮੋਬਾਇਲ ਬੰਦ ਕਰੋ ਟੀ ਵੀ ਟੀ ਵੀ ਬੰਦ ਕਰੋ ਤੇ ਮੋਬਾਇਲ ਦਿਓ ਇਹਨਾਂ ਨੂੰ
ਹਾਂਜੀ ਬਸ ਇਹੀ ਏ ਟੀ ਵੀਵੇਖਦੇ ਵੀ ਸਾਰੇ
ਛੁੱਟੀਆਂ ਪਈਆਂ ਹੋਈਆਂ ਨਾ ਬੱਚਿਆਂ ਨੂੰ ਬੱਚੇ ਫੇਰ ਕੀ ਕਰਨ ਤੇ ਤੁਸੀਂ ਇਹਨਾਂ ਨੂੰ ਕੋਈ ਇੰਡੋਰ ਗੇਮ ਆਊਟਡੋਰ ਗੇਮ ਜਾਂ ਨੀ ਕੁਝ ਕਰਦੇ ਪਏ
ਮੈਂ ਤੁਹਾਨੂੰ ਕੈਂਦਾ ਰੈਂਦਾ ਹ ਸਾਰੇ ਬੱਚਿਆਂ ਨੂੰ ਬਈ ਥੋੜਾ ਬਾਹਰ ਬੂਰ ਖੇਲੋ ਕੇ ਥੋੜਾ ਅੰਦਰ ਬੈ ਕੇ ਕੋਈ ਫਿਜ਼ਕਲੀ ਖੇਲੋ ਜਿਵੇਂ ਉਹ ਕੈਰਮ ਬੋਰਡ ਵਗੈਰਾ ਹੋ ਗਿਆ
ਬਿਲਕੁਲ ਬਿਲਕੁਲ ਹਾਂ ਗਰਮੀ ਹੈ ਤੇ ਜਾਂ ਕੈਰਮ ਬੋਰਡ ਖੇਡ ਲਏ ਲੁਡੋ ਖੇਡ ਲਏ ਚੈਸ ਖੇਡ ਲਵੇ ਹੋਰ ਵੀ ਕਈ ਗੇਮਸ ਆਦੀਆਂ ਬੱਚਿਆਂ ਵਾਸਤੇ ਜਿਵੇਂ ਅਗਰ ਬੱਚੇ ਛੋਟੇ ਨੇ ਤਾਂ ਅਲਫਾਾਬੈਟਸ ਵਗੈਰਾ ਆਂਦੇ ਨੇ ਬੱਚਾ ਉਹ ਬਣਾ ਲੈਂਦਾ ਹੈ
ਹਮ ਹਮ
ਏਦਾਂ ਕਰ ਲਵੇ ਇਹ ਚੀਜ਼ ਹੈ ਕਿੰਨੇ ਕਿੰਨੇ ਸਾਲ ਦੇ ਹੋ ਗਏ ਨੇ ਇਹ ਤੁਹਾਡੇ ਭਤੀਜਾ ਭਤੀਜੇ
ਐ ਹੈਗੇ ਨੇ ਜੀ ਦਸ ਇੱਕ ਦਸ ਸਾਲ ਦਾ ਬਾਕੀ ਦੋ ਬਾਰਾਂ ਤੇ ਪੰਦਰਾਂ ਸਾਲ ਦੇ ਹੈਗੇ ਨੇ
ਅੱਛਾ ਜੀ ਵੱਡੇ ਹੀ ਨੇ ਫੇਰ ਅਸੀ ਏਨਾ ਨੂੰ ਕੈਰਮ ਬੋਰਡ ਖੇਡ ਲਣਗੇ, ਚੈਸ ਵੀ ਖੇਡ ਲਣਗੇ, ਬੱਚੇ ਤਾਂ ਇੰਨੀ ਉਮਰ ਵਾਲੇ ਬੱਚੇ ਤਾਂ
ਹਾਂਜੀ-ਹਾਂਜੀ ਬਸ ਮੰਨਦੇ ਹਨ ਈ ਨੀ ਏਕ ਵਾਰ ਬਸ ਜੇ ਬੇਜਨ ਟੀ ਵੀ ਦੇ ਅੱਗੇ ਬਸ ਫੇਰ ਉੱਡਦੇ ਈ ਨੀ
ਅੱਛਾ ਜੀ ਨੀ ਅੱਜ-ਕੱਲ ਪਾਜੀ ਦੇਖੋ ਹੁਣ ਕਿੰਨੇ ਗੁਰਮਤ ਕੈਂਪ ਵੀ ਲੱਗੇ ਹੋਏ ਨੇ, ਗੁਰਮਤ ਕੈਂਪ ਵੀ ਲੱਗ ਗੇ ਹੋਏ ਨੇ ਫੇਰ ਕਿਆ ਨਾਮ ਏ, ਅੱਜ-ਕੱਲ੍ਹ ਛੋਟੀ-ਛੋਟੀ ਐਕਟੀਵਿਟੀ ਵਾਸਤੇ ਵੀ ਸਕੂਲਾਂ ਵਿੱਚ ਵੀ ਛੋਟੇ-ਛੋਟੇ ਫਨ ਵਗੈਰਾ ਲਗਾਏ ਹੋਏ ਨੇ ਜ ਓਨਾ ਚ ਏਨਾ ਨੂੰ ਪਾਰਟੀਸਪੇਟ ਕਰਵਾ ਦਿਉ ਤੇ ਬੈਸਟ ਰਹੇਗਾ ਤਾਨੂੰ ਏਕ ਤਾਂ ਦਸ ਤੋਂ ਬਾਰਾਂ ਦੋ ਘੰਟੇ ਬੱਚਾ ਓਥੇ ਬੈਠਾ ਰਹੇਗਾ ਫੇਰ ਥੋੜ੍ਹੇ ਟੇਮ ਬੱਚਾ ਸਟੱਡੀ ਵੀ ਕਰੇਗਾ ਥੋੜ੍ਹੀ ਆਊਟਡੋਰ ਗੇਮਸ ਖੇਡ ਲਏਗਾ ਬੱਚਿਆਂ ਦੇ ਨਾਲ ਲਾਇਕਾ ਅ ਵੋਲੀਬਾਲ ਹੋ, ਵੋਲੀਵਾਲ ਹੋ ਗਈ ਜਿਵੇਂ ਸ਼ਾਮ ਦੇ ਟੇਮ ਧੁੱਪ ਕੱਢਦੀ ਐ। ਵੋਲੀਬੋਲ ਖੇਡ ਲਗਾ ਬੱਚਾ, ਬੈਡਮਿੰਟਨ ਖੇਡ ਲਗਾ। ਕ੍ਰਿਕ ਅਹ ਕ੍ਰਿਕਟ ਖੇਡ ਲੇਗਾ। ਬੋਤ ਸਾਰੀਆਂ ਆਊਟਡੋਰ ਗੇਮਸ ਸੀਗੀਆਂ ਤੁਸੀ ਏਨਾ ਨੂੰ ਓਦੇ ਵਿੱਚ ਪਾ ਦੇਣਾ ਸੀ।
ਬਸ ਲੱਗੇ ਰੇਣਦੇ ਨੇ ਘਰ ਬਸ ਜਦੋਂ ਟੀ ਵੀ ਆਯਾ ਨਵ ਹਤੇ ਘਰ ਲਿਆ ਜਦੋਂ ਦਾ
ਅੱਛਾ ਜੀ।
ਤਾਂ ਛੱਡਦੇ ਨੀ ਵੇਏ ਖੇੜਾ ਕਦੀ ਐ ਨਾਟਕ ਕਦੀ ਓ ਹਾਂਜੀ। ਉਹ ਤਾਂ ਹੈ ਵੇਖੋ ਡਿਜੀਟਲ ਜਮਾਨਾ ਹੈਗਾ ਐ ਤਾਂ ਲਗਾਵਾ ਹੀ ਸੀ।
ਹਾਂ, ਫੇਰ ਉਹੀ ਤਾਂ ਨਾ ਵਾਈਫਾਈ ਤੇ ਤਾਨੂੰ ਪਤਾ ਏ ਕਿੰਨਾ ਕੁਝ ਆਦਾ ਰੇਣਦਾ ਐ। ਓ ਫੇਰ ਬੱਚਾ ਬਦਲ-ਬਦਲ ਬਦਲ-ਬਦਲ ਕੇ ਦੇਖਦਾ ਰੇਨਦਾ, ਬੱਚਾ ਕੇਦਾ ਏਹ ਆ ਰਿਹਾ ਸੀ ਚੱਲ ਥੋੜ੍ਹੀ ਦੇਰ ਬਾਦ ਦੂਸਰਾ ਦੇਖਦੇ ਆ। ਥੋੜ੍ਹੀ ਦੇਰ ਬਾਅਦ ਦੂਸਰਾ ਦੇਖਦੇ ਆ, ਉਹ ਬੱਚੇ ਦਾ ਮਨ ਨਾ ਬਸ ਏਹੀ ਜੋਗਾ ਰੇਹ ਜਾਂਦਾ ਐ। ਮਾਇਡ ਤੁਸੀਂ ਏਹਨਾ ਨੂੰ ਕੁੱਛ ਪਾਠ ਵਗੈਰਾ ਲਗਾ ਦੋ, ਜੇਹੜਾ ਬੱਚੇ ਸੁਣਨਗੇ। ਬੱਚਿਆਂ ਚ ਪੋਜ਼ਟੀਿਵਿਟੀ ਆਏਗੀ।
ਹਾਂਜੀ-ਹਾਂਜੀ।
ਜਾਂ ਗੁਰਬਾਣੀ ਕੈਂਪ ਜਿੱਥੇ ਲੱਗੇ ਹੋਏ ਨੇ, ਤੁਸੀਂ ਬੱਚਿਆਂ ਨੂੰ ਥੋੜ੍ਹੀ ਦੇਰ ਲਈ ਓਥੇ ਛੱਡ ਆਓ। ਇੱਕ ਤਾਂ ਬੱਚਾ ਗੁਰਬਾਣੀ ਦੇ ਨਾਲ ਜੁੜੇਗਾ, ‌ਸਿੱਖ ਇਤਿਹਾਸ ਬ ਪਤਾ ਲੱਗੇਗਾ ਬੱਚਿਆਂ ਨੂੰ।
ਹਾਂਜੀ-ਹਾਂਜੀ।
ਵੀ ਏਦੇ ਨਾਲ ਵੀ ਬੜਾ ਫ਼ਰਕ ਪੈਂਦਾ ਐ, ਫੇਰ ਕਈ ਜਗਾ ਤੇ ਜਿਵੇਂ ਹੁਣ ਜਿਵੇਂ ਤੁਆਡੇ ਕਾਰ ਅ ਬੇਟਾ ਵੀ ਹੈਗਾ, ਬੇਟੀ ਵੀ ਹੈਗੀ ਆ। ਅੱਜ-ਕੱਲ ਦਸਤਾਰ ਵੀ ਸਖਾਉਦੇ ਨੇ। ਇਕ ਤਾਂ ਛੁੱਟੀਆਂ ਦਾ ਲਾਹਾ ਵੀ ਲਿਆ ਜਾਏਗਾ, ‌ਇੱਕ ਬੱਚਾ ਮੋਬਾਇਲ ਟੀਵੀ ਤੋਂ ਦੂਰ ਰਹੇਗਾ।
ਹਾਂਜੀ।
ਏਹ ਵੀ ਹੈਗਾ ਨਾ, ਦੇਖੋ।
ਹੂੰ-ਹੂੰ ਨਈ, ਮੈਂ ਸਮਝਾਇਆ ਸੀ ਬੜਿਆਂ ਨੂੰ ਬੱਚਿਆਂ ਨੂੰ ਸਾਰੇਆਂ ਨੂੰ ਤੇ ਵਿੱਚ ਸ਼ੁਰੂ ਵੀ ਹੋ ਗਏ ਸੀ। ਏਹ ਕੈਂਪ ਕੂਪ ਜਿਹੜੇ ਕੇਹ ਰਹੇ ਓ ਨਾ ਤੁਸੀਂ।
ਹਾਂਜੀ।
ਹੂੰ ਫੇਰ ਜਦੋਂ ਅਸੀਂ ਟੀ ਵੀ ਲੈ ਲਿਆ ਫਿਰ ਸਾਰੇ ਫੇਰ ਏਥੇ ਹੀ ਆ ਗਏ ਫਿਰ। ਕੇਦੇ ਅਸੀਂ ਨੀ ਜਾਣਾ ਓਥੇ, ਟੀ ਵੀ ਅੱਗੇ ਲੱਗੇ ਰੇਨਦੇ ਨੇ।
ਨਈ-ਨਈ, ਤੁਸੀਂ ਏਨਾ ਨੂੰ ਥੋੜ੍ਹੀ ਦੇਰ ਜਬਰਦਸਤ ਧੱਕੇ ਦੇ ਨਾਲ ਭੇਜੋਗੇ ਨਾ। ਏਹ ਤਾਂ ਜਾਣਗੇ, ਜੇ ਤੁਸੀਂ ਥੋੜੇ ਜੇ ਢਿੱਲੇ ਜੇਹ ਪੈ ਗਏ ਨਾ, ਏਨਾਂ ਨੇ ਕੇਹਣਾ ਲੈ ਸਾਡੀ ਗੱਲ ਤਾਂ ਮੰਨ ਈ ਲੈਂਦੇ ਆ। ਕੋਈ ਗੱਲ ਨਹੀਂ ਫੇਰ ਕੀ ਹੋ ਗਿਆ। ਥੋੜਾ ਜਿਹਾ ਰ ਰਿੰਗਾ-ਰਿੰਗਾ ਕਰ। ਗੇ ਆਪਣੇ ਆਪ ਮੰਨ ਲੈਣਗੇ, ਏਸ ਕਰਕੇ ਤੁਸੀਂ ਢਿੱਲ ਨਾ-ਨਾ ਵਰਤੋ ਤੁਸੀਂ ਇਹਨਾਂ ਨੂੰ ਖਿੱਚ ਕੇ ਛੱਡ ਕੇ ਜਿਵੇਂ ਆਪਾਂ ਬੱਚੇ ਨੂੰ ਸਕੂਲ ਜਾਣ ਡਿਸਪਲਨ ਦੇ ਵਿੱਚ ਬੱਚਾ ਜਾਂਦਾ ਐ ਨਾ, ਪ੍ਰੋਪਰ ਟੈਮ ਟ ਉਵੇਂ ਏਨਾਂ ਨੂੰ ਛੱਡ ਕੇ ਆਓ ਕੈਂਪ ਦੇ ਵਿੱਚ
ਹੂੰ।
ਹੋਰ ਵੀ ਕਿਤੇ ਅੱਜਕੱਲ੍ਹ ਸਮਰ ਕੈਂਪਸ ਲੱਗੇ ਹੋਏ ਨੇ, ਲਾਇਕਾ ਪੈਂ ਪੇਂਟਿੰਗ ਵਗੈਰਾ ਹੋਗੀ। ਹੋਗੀ, ਜੀਦੇ ਚ ਬੱਚੇ ਦਾ ਇੰਟਰਸਟ ਹੈਗਾ ਨਾ, ਤੁਸੀਂ ਬੱਚੇ ਨੂੰ ਓਸ ਲਾਈਨ ਦੇ ਵਿੱਚ ਪਾਦੋ।
ਹਾਂਜੀ। ਐ ਤਾਂ ਹੈ ਜੀ।
ਦੇਖੋ, ਗੁਰਬਾਣੀ ਕੈਂਪ ਤਾਂ ਆਲਮੋਸਟ ਸ਼ਾਮ ਦੇ ਟੈਮ ਲੱਗਦੇ ਨੇ ਗੁਰਦੁਆਰੇ। ਸਭ ਦੇ ਵਿੱਚ ਓ ਸ਼ਾਮ ਦਾ ਟਾਈਮ ਏਨਾਂ ਦਾ ਫਿਕਸ ਕਰ ਦੋ, ਸਵੇਰ ਦੇ ਟੈਮ ਤੁਸੀਂ ਏਨਾ ਨੂੰ ਸਮਰ ਕੰਮ ਜੇ ੜੇ ਸਕੂਲਾਂ ਦੇ ਵਿੱਚ ਲੱਗੇ ਹੋਏ ਨੇ, ਫਨ ਐਕਟੀਵਿਟੀਜ਼ ਵਗੈਰਾ ਹੋਗੀ। ਮਿਊਜ਼ਕਲ ਚੇਅਰਸ ਹੋ ਗਈਆਂ, ਖੇਡਦੇ ਨੇ ਬੱਚੇ ਪੇਂਟਿੰਗਸ ਹੋ ਗਿਆ। ਪ੍ਰੀ ਹੈਂਡ ਪੇਂਟਿੰਗ ਹੋ ਗਈ, ਕਿਆ ਨਾਮ ਐ? ਜੇੜੀ ਬਲੋਕਸ ਪੇਂਟਿੰਗ ਹੋਗੀ, ਕਈ ਤਰ੍ਹਾਂ ਦੀ ਪੇਂਟਿੰਗਸ ਆਂਦੀਆਂ ਤੁਆਨੂੰ ਪਤਾ ਹੀ ਅੱਜ ਦੇ ਟਾਈਮ ਦੇ ਵਿੱਚ ਅ ਤੇ ਓ ਬੱਚਾ ਓ ਕੁਛ ਸਿੱਖ ਕੇ ਹੀ ਆਂਦਾ, ਬਾਹਰੋਂ ਕੁਛ ਗੁਆ ਕੇ ਨੀ ਆਂਦਾ।
ਹੂੰ-ਹੂੰ ਹੂੰ।
ਤੁਸੀਂ ਏਦਾਂ ਕਰਲੋ, ਓਨਾਂ ਨਾਲ
ਚਲੋ ਕੋਈ ਨੀ ਮੈਂ ਕਰਾਂਗਾ, ਬਾਕੀ ਤੇ ਏ ਵੀ ਏ।
ਭੇਜਦੋ।
ਹਾਂਜੀ-ਹਾਂਜੀ। ਤੇ ਬਾਕੀ ਕਹਿ ਵੀਏ ਵੀ, ਬੱਚੇ ਦੀ ਕ੍ਰੀਏਟੀਵਿਟੀ ਵਧੀਆ ਰ ਨਾਲ ਮਤਲਬ
ਹਾਂ, ਬਿਲਕੁਲ -ਬਿਲਕੁਲ। ਬਿਲਕੁਲ ਐਟੀਟਿਊਡ ਬੋ ਵਧੀਆ ਬੱਚੇਆ ਨੂੰ ਸਰਟੀਫਿਕੇਟਸ ਵੀ ਦਿ ਜਾਂਦੇ ਨੇ ਮਾਇੰਡ ਡਿਵੈਲਪਮੈਂਟ ਹੁੰਦਾ ਹੈ ਸਕਿੱਲ ਡਿਵੈਲਪਮੈਂਟ ਹੁੰਦਾ ਹੈ। ਕਿਆ ਮਬ ਲੈਂਗੁਏਜ ਡਿਵੈਲਪਮੈਂਟ ਹੁੰਦਾ ਹੈ ਬੋਤ ਕੁਛ ਹੁੰਦਾ ਦੇਖੋ। ਬੱਚਾ ਕਈ ਜਗ੍ਹਾ ਤੇ ਦੇਖੋ ਅੱਜ ਕੱਲ੍ਹ। ਸਪੋਕਨ ਇੰਗਲਿਸ਼ ਦੇ ਕੋਰਸ ਲੱਗੇ ਹੋਏ ਨੇ ਬੱਚੇਆਂ ਨੂੰ ਥੋੜੀ ਉਸ ਚੀਜ਼ ਬਾਅਦ ਚ ਪਾ ਦੋ ਗ੍ਰਾਮਰ ਦਾ ਪਤਾ ਲੱਗਦਾ ਬੱਚੇ ਨੂੰ। ਬੱਚਾ ਕੁਛ ਸਿੱਖ ਕੇ ਹੀ ਆਂਦਾ ਐਨਾ ਦੇਖੋ ਗ੍ਰਾਮਰ ਤਾਂ ਲਾਈਫ ਟੈਮ ਨੂੰ ਕੰਮ ਆਂਣੀ ਐ ਜਿੰਨੀ ਜ਼ਿੰਦਗੀ ਐ। ਤਤ ਹੀ ਗ੍ਰਾਮਰ ਕੰਮ ਆਣੀ ਹੈ ਤੁਹਾਨੂੰ ਪਤਾ ਹੀ ਹੈ ਪੜ੍ਹਾਈ ਦੇ ਵਿੱਚ ਤਾਂ ਗ੍ਰਾਮਰਸ ਤਾਂ ਫੁਲ ਮਾਰਕਸ ਆਂਦੇ ਨੇ ਹੋਰ ਬੱਚੇ ਦਾ ਮਾਇੰਡ ਵੀ ਡਿਵੈਲਪ ਹੋਏਗਾ ਏਦੇ ਨਾਲ ਏਦਾਂ ਕਰਕੇ ਤੁਸੀਂ ਓਨਾਂ ਨੂੰ ਏਨਾਂ ਚੀਜ਼ਾਂ ਦੇ ਵਿੱਚ ਇਨਕਰੇਜ ਕਰੋ ਬੱਚਾ ਸਗੋਂ ਖੁਸ਼ ਵੀ ਰਏਗਾ ਫਿਰ ਅਗਰ ਜ ਸ਼ਾਮ ਦੇ ਟੈਮ ਗੁਰਬਾਣੀ ਕੈਂਪ ਦੇ ਵਿੱਚ ਪਾਓਗੇ ਬੱਚਾ ਗੁਰਬਾਣੀ ਕੰਠ ਕਰਕੇ ਆਏਗਾ। ਤੁਆਨੂੰ ਵੀ ਕੁਛ ਸਿੱਖ ਹਿਸਟਰੀ ਬਾਰੇ ਦੱਸੇਗਾ। ਫੈਮਲੀ ਨਾਲ ਵੀ ਡਿਸਕਸ ਕਰੇਗਾ ਕਿ ਅੱਜ ਸਾਨੂੰ ਗੁਰਬਾਣੀ ਦਾ ਓਨਾਂ ਨੇ ਏ ਸਿਖਾਇਆ ਸਾਨੂੰ ਗੁਰਬਾਣੀ ਦਾ ਓਨਾਂ ਨੇ ਏ ਸਿਖਾਇਆ ਦੇਖੋ ਖੁਦ ਵੀ ਜੇੜਾ ਘਰ ਦਾ ਇਨਵਾਇਰਮੈਂਟ ਹੈਗਾ ਨਾ। ਓ ਫੇਰ ਗੁਰੂ ਘਰ ਦੇ ਨਾਲ ਜੁੜਦਾ। ਹਾਂ ਬੱਚੇ ਨੂੰ ਅਗਰ ਆਪਾਂ ਸ਼ੁਰੂ ਤੋਂ ਜੋੜਿਆ ਹੋਏਗਾ ਨਾ ਤਾਂ ਬੱਚਾ ਵੱਡੇ ਹੋ ਕੇ ਉਹੀ ਚੀਜ਼ ਕਰੇਗਾ ਜੋ ਉਹਨੂੰ ਛੋਟੇ ਹੁੰਦੇ ਕੀਤਾ।
ਹਾਂਜੀ, ਐ ਤਾ ਜੀ ਬਿਲਕੁਲ।
ਹਾਂਜੀੇ ਅੱਜ ਕੱਲ੍ਹ ਬੱਚਾ ਰੀਲਾਂ ਹੀ ਦੇਖੀ ਜਾਏਗਾ ਟੀ ਵੀ ਸਕਰੀਨ ਦੇਖੀ ਜਾਏਗਾ। ਓਦੋ ਫੇਰ ਉਹ ਵੱਡੇ ਹੋ ਕੇ ਹੋਰ ਜ਼ਿਆਦਾ ਉਹਦਾ ਮਾਇੰਡ ਕਰੇਗਾ ਕੀ, ਨਹੀਂ ਬਈ ਮੈਂ ਤਾਂ ਇਹ ਚੀਜ਼ ਬਾਣੀ ਤਾਂ ਕੰਠ ਕਰਨੀ ਹੀ ਨਹੀਂ ਹੈ, ਮੈਂ ਸਿਰਫ ਟੀ ਵੀ ਹੀ, ਟੀ ਵੀ ਵੱਲ ਧਿਆਨ ਦੇਣਾ।
ਹੂੰ।
ਉਹ ਫੇਰ ਔਖਾ ਹੋ ਜਾਂਦਾ ਬੜਾ।
ਉਹੀ ਇਹ ਬਸ ਜਦੋਂ ਪਹਿਲੇ ਪਾ ਰੱਖਿਆ ਸੀ ਇਹਨਾਂ ਨੂੰ ਕੈਂਪ ਕੂਪ ਵਿੱਚ, ਤੇ ਘਰ ਆ ਮਤਲਬ ਗੁਰਬਾਣੀ ਦੀ ਗੱਲਾਂ ਕਰਦੇ ਰਹਿੰਦੇ ਸੀ ਮਤਲਬ ਸਾਰੀ ਮਤਲਬ ਪੋਜ਼ਿਵਿਟੀ- ਪੋਜ਼ਟਿਵ ਗੱਲਾਂ ਕਰਦੇ ਸੀ। ਤੇ ਉਸ ਤੋਂ ਬਾਅਦ ਜਦੋਂ ਟੀ ਵੀ ਆਗੇ ਫੋਨ ਆ ਗੇ, ਫ਼ਿਰ ਐ ਕਦੀ ਯੂਟਿਊਬ ਸ਼ੋਰਟ ਤੇ ਕਦੇ ਇੰਸਟਾਗ੍ਰਾਮ ਰੀਲਸ, ਤੇ ਕਦੇ ਟੀ ਵੀ ਵੇਖਦੇ ਰਹਿੰਦੇ ਨੇ।
ਉਹੀ ਤਾਂ ਗੱਲ ਐ ਨਾ। ਬਸ ਇਹਨਾਂ ਚੀਜ਼ਾਂ ਨੇ ਬੱਚਿਆਂ ਨੂੰ ਬਿਗਾੜ ਰੱਖਿਆ ਹੈ। ਦੇਖੋ ਜਦੋਂ ਕੈਂਪ ਖ਼ਤਮ ਹੋ ਜਾਣ, ਫੇਰ ਉਸ ਤੋਂ ਬਾਅਦ ਤੁਸੀਂ ਸ਼ਾਮੀ ਆਊ ਰੋਜ ਗੇਮਸ ਖਿਲਾਏ ਗਾ ਬੱਚਿਆਂ ਨੂੰ ਲਾਈਕ ਬੈਡਮਿੰਟਨ ਹੋ ਗੇ ਫੁੱਟਬਲ ਹੋ ਗਈ ਫੇਰ ਉਸ ਤੋਂ ਬਾਅਦ ਵਾਲੀਬਲ ਹੋ ਗਈ, ਔਰ ਤਰਾਂ ਹੋ ਗਿਆ, ਇਹਦੇ ਨਾਲ ਬੱਚਿਆਂ ਦਾ ਮਾਇੰਡ ਹੋਰ ਡਿਵੈਲਪ ਹੁੰਦਾ ਐ।
ਹਾਂਜੀ ਬਿਲਕੁਲ-ਬਿਲ
ਨਾਲ ਐਕਸਰਸਾਈਜ਼ ਵੀ ਹੋ ਜਾਂਦੀ ਹੈ ਬੱਚਿਆਂ ਦੀ।
ਹੂੰ ਹੂੰ।
ਬੱਚੇ ਦਾ ਮਾਇੰਡ ਫਿਰ ਜਿਹੜਾ ਟੀ ਵੀ ਤੇ ਲੱਗਣਾ ਐ ਉਹ ਇੱਥੇ ਲੱਗੇਗਾ।
ਹਾਂਜੀ ਉਹੀ ਹੈ ਬਸ ਬਚ-ਬੱਚੇ ਦੀ ਉਹ ਵੱਜ ਗਿਆ ਆਈ।
ਆ, ਹਾਂਜੀ ਜਿੰਨਾ ਟੀ ਵੀ ਦੇਖੇਗਾ ਬੱਚੇ ਅੱਖਾਂ ਵੀ ਖ਼ਰਾਬ ਹੋਣਗੀਆਂ।
ਹੂੰ।
ਆਈਜ਼ ਤੇ ਇਫੈਕਟ ਪਏਗਾ ਕਈ ਬੱਚਿਆਂ ਦੀ ਆਈਜ਼ ਰੈਡ ਹੋ ਜਾਂਦੀ ਐ।
ਹਾਂਜੀ ਬਿਲਕੁਲ ਹੈ ਤਾਂ ਹੈ ਜ਼ਿਆਦਾ ਕੋਈ ਟੀ ਵੀ ਵੇਖਣ ਨਾਲ ਤਾਂ ਹੋਇਗੀ।
ਬਿਲਕੁਲ ਬਿਲਕੁਲ ਤਾਂਹੀ ਤਾਂ ਇਹ ਚੀਜ਼ਾਂ ਤੋ ਥੋੜਾ ਅਵੋਇਡ ਕਰੋਗੇ। ਤਾਂ ਹੀ ਠੀਕ ਰਹੇਗਾ, ਤੁਸੀਂ ਇਹਨਾਂ ਨੂੰ ਗੇਮਸ ਵਗੈਰਾ ਵਿੱਚ ਇਨਕਰੇਜ ਕਰੋ ਸਹੀ ਰਹੇਗਾ।
ਹਾਂਜੀ ਹਾਂਜੀ।
ਹਾਂਜੀ, ਸਹੀ ਰਹੇਗਾ ਹੋਰ ਦੱਸੋ ਭਾਜੀ।
ਹੋਰ ਬਾਕੀ ਸਭ ਵਧੀਆ ਜੀ।
ਬਾਕੀ ਸਭ ਠੀਕ ਹੈ, ਇਹਨਾਂ ਨੂੰ ਗੁਰਮਤ ਕੈਂਪ ਔਨਲਾਈਨ ਕਲਾਸੀਸ ਦੇਖ ਲੋ ਔਨਲਾਨ ਕਲਾਸ ਨਾਲੋਂ ਤਾਂ ਔਫਲਾਈਨ ਕਲਾਸੀਸ ਹੀ ਬੈਸਟ ਹੈਗੀ ਹੈ। ਔਫਲਾਈਨ ਕਲਾਸੀਸ ਕਿੰਨੀਆਂ ਲੱਗਦੀਆਂ ਹੈਗੀਆਂ ਅੱਜ ਕੱਲ੍ਹ।
ਹੂੰ ਹੂੰ ਔਨਲਾਈਨ ਤੋ ਅੱਖਾ ਓਈ ਖਰਾਬ ਕਰਨ ਵਾਲ ਦਾ ਕੰਮ ਹੀ ਹੈ ਟੀ ਵੀ ਤੇ ਬੈਣਾ ਤੇ ਫੋਨ ਤੇ
ਕਿਦਰਾ ਦੀ
ਹਾਂਜੀ ਹਾਂਜੀ ਬਿਲਕੁਲ ਜੀ।
ਹੂੰ ਬਟ ਕੁਛ ਚ ਔਨਲਾਈਨ ਕਲਾਸ ਸੀਸ ਹੁੰਦੀ ਹੈ ਨਾ ਅੱਧੇ, ਪੌਣੇ ਘੰਟੇ ਦੀ ਹੁੰਦੀ ਹੈ ਅੱਧੇ ਕੁ ਘੰਟੇ ਦੀ, ਜਿਹਦੇ ਵਿੱਚ ਬੱਚਿਆਂ ਨੂੰ ਮੈਥ ਬਾਰੇ ਨੌਲੇਜ ਦਿੰਦੇ ਨੇ ਅੱਜ ਕੱਲ੍ਹ ਤੁਸੀਂ ਸੁਣਿਆ ਹੀ ਹੋਏਗਾ। ਐਬੀਕਸ ਕੈਂਪ ਵਗੈਰਾ। ਉਹਦੇ ਵਿੱਚ ਮੈਥ ਦੀ, ਸੁਣਿਆ ਹੋਇਆ ਨਾ ਉਹਦੇ ਵਿੱਚ ਬੱਚਿਆਂ ਨੂੰ ਸਿਰਫ ਮੈਥ ਦੀ ਹੀ ਨੌਲੇਜ ਦਿੰਦੇ ਨੇ ਉਹ ਹੈਗੀ ਹੈ ਥਰਡ ਗ੍ਰੇਡ ਟ ਲੈ ਕੇ ਏਟਥ ਗ੍ਰੇਡ ਤੱਕ।
ਅੱਛਾ ਅੱਛਾ।
ਹਾਂ ਜਿਹਦੇ 'ਚ ਇੱਕ ਤਾਂ ਸਾਇੰਸ ਦਾ ਸਬਜੈਕਟ ਹੈਗਾ ਇੱਕ ਮੈਥ ਦਾ ਸਬਜੈਕਟ ਹੈਗਾ। ਮੈਥ ਨੂੰ ਬੱਚਿਆਂ ਨੂੰ ਟਿਪਸ ਦੇ ਸ। ਖਾ ਦਿੰਦੇ ਨੇ ਅੱਧੇ ਘੰਟੇ ਦੇ ਵਿੱਚ ਯਾਨੀ ਕਿ ਉਹ। ਇੰਨਾ ਵਧੀਆ ਮੈਥ ਕਰਾ ਦਿੰਦੇ ਬੱਚਾ ਭੁੱਲਦਾ ਨੀ ਹੈਗਾ।
ਹਾਂਜੀ ਅੱਛਾ ਅੱਛਾ।
ਤੁਸੀਂ ਸੁਣਿਆ ਹੀ ਹੋਏਗਾ ਸ਼ਾਇਦ ਤੁਸੀਂ ਆਪ ਵੀ ਜੁਆਇਨ ਕੀਤਾ ਹੋਏਗਾ ਕਦੇ।
ਸੁਣਿਆ ਮੈਂ ਬੜਾ ਰੇ ਵਾਰੀ ਜ ਤੁਸੀਂ ਕਹਿਣਾ ਵ ਸੁਣਾ।
ਹਾਂਜੀ ਆ ਹਾਂਜੀ। ਤੁਸੀਂ ਇਹ ਚੀਜ਼ਾਂ ਦੇਖਲੋ ਇਨਡੋਰ ਆਊਟਡੋਰ ਗੇਮਸ ਇਹਨਾਂ ਨੂੰ ਵਧੀਆ ਵਧੀਆ ਲਿਆ ਦੋ। ਛੋੜੇ ਬੱਚਾ। ਕੁਛ ਏਦਾਂ ਦੇ ਟਆਇਸ ਵੀ ਦੇਖ ਲੋ ਨਾ ਜਿਹੜੇ ਬੱਚਾ ਦੇਖ ਕੇ ਖੁਸ਼ ਹੋਵੇ।
ਹਮ ਹਮ ਨ ਤਾਂ।
ਹਾਂਜੀ ਇਹ ਤਾਂ ਹੈਗਾ ਹੋਰ ਵੀਰ ਜੀ ਘਰ ਸਭ ਪਰਿਵਾਰ ਠੀਕ ਹੈ।
ਹਾਂਜੀ ਸਭ ਵਧੀਆ ਜੀ ਤੁਸੀਂੱਸੋ।
ਹਾਂ ਬਸ ਠੀਕ ਹੈ ਚਲੋ ਠੀਕ ਹੈ ਵੀਰ ਜੀ।
ਓਕੇ ਜੀ। ਥੈਂਕ ਯੂ।